ਹੈਲੋ।
ਹਾਂਜੀ ਸਸ ਸੀ੍ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤਾਡਾ।
ਕੀ ਹਾਲ ਚਾਲ ਵਦੀਆ ਜੀ, ਤੁਸੀਂ ਦੱਸੋ?
ਬਹੁਤ ਵਦੀਆ।
ਹਾਂ, ਹਾਂਜੀ ਬੱਸ। ਜੀ ਠੀਕ ਹੈ ਬਸ ਮੈਂ ਉਹੀ ਨਾਂ ਅੱਜ ਬੱਚਿਆਂ ਨੂੰ ਸਮਝਾਂਦੀ ਪਈ ਸੀ ਕਿ ਪੜ੍ਹਾਈ ਆਪਣੇ ਜੀਵਨ ਵਿੱਚ ਕਿਉਂ ਜ਼ਰੂਰੀ ਐ।
ਹਾਂਜੀ । ਕਿਉਂਕਿ ਕੀਮਤੀ ਐ ਨਾ ਇਹ ਅਪਣੇ ਲਈ, ਧੰਨ ਐ, ਕੀਮਤੀ ਧੰਨ ਐ ਅਪਣੇ ਕੋਲ। ਜੋ ਅਪਣੇ ਜੀਵਨ ਨੂੰ ਅੰਦਰੋਂ ਨਿਖਾਰਦਾ ਹੁਨਰ ਨੂੰ। ਹੁਨਰ ਵੀ ਦਿੰਦਾ ਸਭ ਕੁਛ ਕਰਦਾ ਐ।
ਹਾਂਜੀ ਉਹ ਤਾਂ ਹੈ ਈ।
ਇਂਦੇ ਤੋਂ ਬਿਨਾਂ ਕਹਿੰਦੇ ਗਿਆਨ ਦੀ ਅ ਕਹਿੰਦੇ ਗਿਆਨ ਦੀ ਵੀ ਸਮਝ ਨੀ ਆਂਦੀ ਪਰ ਗਿਆਨ ਵੀ ਤਾਂ ਈ ਮਿਲਦਾ ਜਦੋਂ ਅਪਣੇ ਚ ਸਮਝ ਹੋਏਗੀ ਆਪਾਂ ਹਰ ਕਿਸੇ ਬੁਰੇ ਨੂੰ ਚੰਗੇ ਨੂੰ ਤਾਂ ਹੀ ਜਾਣ ਸਕਦੇ ਆ।
ਹਾਂਜੀ ਉਹ ਤਾਂ ਹੈ ਹੀ। ਇਹ ਵੀ ਬਹੁਤ ਜ਼ਰੂਰੀ ਹੈ ਜੀ ਪੜ੍ਹਾਈ ਦਾ ਆਉਣਾ ਵੀ ਨਾ ਬਹੁਤ ਜ਼ਰੂਰੀ ਹੈ।
ਸਹੀ ਗੱਲ ਹੈ ਬਿਨਾਂ ਬਿਨਾਂ ਪੜ੍ਹੇ ਵੀ ਬੰਦਾ ਕੀ ਹੁੰਦਾ ਦੇਖਲੋ ਨਾ ਉਹ ਕੁਛ ਕਰਨ ਜੋਗਾ ਨਾ ਉਹ ਅੱਗੇ ਦਾ ਕੁੱਛ ਸੋਚ ਸਕਦਾ ਤੇ ਫਿਰ ਕੀ ਗੱਲ ਸਾਰੀ ਜ਼ਿੰਦਗੀ ਵਿਚਾਰਾ ਜਿਹੜੀ ਹੁਣ ਕਹਿਲੋ ਔਰਤਾਂ ਹੀ ਵਿਚਾਰੀਆਂ ਘਰੇ ਚੌਂਕਾ ਚੋਲ ਜੋਲੀ ਉਹੀ ਚਲਾ ਆਦੀਆਂ ਨੇ ਉਹੀ ਰੋਟੀ ਪਾਣੀ ਆਪਦਾ ਘਰ ਦਾ ਘਰ ਦਾ ਕੰਮ ਉਹੀ ਕਰਦੀਆਂ ਰਹਿੰਦੀਆਂ ਨੇ।
ਹਾਂਜੀ ਬਿਨਾਂ ਪੜ੍ਹਾਈ ਬਿਨਾਂ ਪੜ੍ਹਾਈ ਦੇ ਤਾਂ ਅੱਜ ਕੱਲ ਬੰਦਾ ਮੂਰਖ ਲੱਗਦਾ ਜੀ ਸਮਾਜ ਚ ਰਹਿਣ ਆ ਸਮਾਜ ਦੀਆਂ ਚੀਜ਼ਾਂ ਨੂੰ ਸਮਝਣ ਵਾਸਤੇ ਪੜ੍ਹਾਈ ਬਹੁਤ ਜ਼ਰੂਰੀ ਹੈ।
ਜ਼ਰੂਰੀ ਹੈ ਸਹੀ ਗੱਲ ਹੈ । ਇਹ ਆਪਣੇ ਆਉਣ ਵਾਲੇ ਭਵਿੱਖ ਨੂੰ ਵੀ ਬਣਾਉਂਦਾ ਹੈ। ਕਿਉਂਕਿ ਇਹ ਭਵਿੱਖ ਦੀ ਕੁੰਜੀ ਹੈ ਖ਼ਪਰਾ ਦੀ ਜੇ ਆਪਾਂ ਸਿੱਖਿਆ ਤੋਂ ਸਫਲਤਾ ਪ੍ਰਾਪਤ ਕਰਦੇ ਹਾਂ ਆਪਣੇ ਕਿੰਨੇ ਰਾਹ ਖੁੱਲਦੇ ਨੇ ਕੋਈ ਡਾਕਟਰ ਬਣ ਰਿਹਾ ਕੋਈ ਇੰਜੀਨੀਅਰ ਬਣ ਰਿਹਾ ਕੋਈ ਕੁਛ ਕਰ ਰਿਹਾ ਹੈ। ਉਹੀ ਚੀਜ਼ ਤਾਂ ਹੀ ਕਰ ਸਕਦੇ ਨਾ ਇਨਸਾਨ ਜੇ ਆਪਾਂ ਕੁਛ ਬੱਚਿਆਂ ਨੂੰ ਪੜ੍ਹਾਇਆ ਹੋਏਗਾ ਕਿਉਂਕਿ ਅੱਜ ਕੱਲ ਦੇ ਮਾਂ ਬਾਪ ਵਧੀਆ ਤੋਂ ਵਧੀਆ ਕਹਿੰਦੇ ਆ ਅਸੀਂ ਸਿੱਖਿਆ ਦੇਈਏ ਬੱਚਿਆਂ ਨੂੰ
ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਪੜ੍ਹਾਈ ਤੋਂ ਬਿਨਾਂ ਤਾਂ ਨਾ ਜੀ ਐਵੇਂ ਲੱਗਦਾ ਹੈ ਕੀ ਆਪਾਂ ਸੜਕਾਂ ਤੇ ਵਿਹਲੇ ਹੀ ਤੁਰਦੇ ਫਿਰ ਰਹਿੰਦੇ ਆਾਂ ਕੋਈ ਕੰਮ ਕਾਜ ਨਹੀਂ ਲੱਗਦਾ ਕਿਉਂਕਿ ਅੱਜ ਕੱਲ ਜੇ ਜਿੱਥੇ ਵੀ ਆਪਾਂ ਜਾਣਾ ਹੈ। ਚਾਹੇ ਕੋਈ ਬੈਂਕ ਚੱਲ ਜਾਓ ਚਾਹੇ ਕੋਈ ਦੁਕਾਨ ਤੇ ਚਲ ਜਾ ਜਾਓ ਕਿੱਥੇ ਡਾਕਟਰਾਂ ਕੋਲ ਚੱਲ ਜੋ ਪੜ੍ਹਾਈ ਹੈਗੀ ਆਪਾਂ ਨੂੰ ਪੜ੍ਹਨਾ ਲਿਖਣਾ ਆਉਂਦਾ ਤਾਂ ਆਪਾਂ ਆਪਦੀ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ।
ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਸਾਡੇ ਘਰੇ ਨਾ ਦੇਖੋ ਸਾਡੇ ਬੱਚੇ ਨਾ ਕਦੀ ਕਦੀ ਕਹਿੰਦੇ ਆ ਕਦੀ ਪੜ੍ਹ ਜਾਂਦੇ ਆ ਕਦੀ ਕਹਿੰਦੇ ਹੁਣ ਇੱਕ ਇੱਕ ਬੱਚਾ ਪੜ੍ਹ ਲੈਂਦਾ ਇੱਕ ਬੱਚਾ ਨਹੀਂ ਪੜ੍ਹਦਾ ਦੋਨਾਂ ਡਿਫਰਟ ਆ ਜਾਂਦਾ।
ਹਾਂਜੀ ਅਲੱਗ ਅਲੱਗ ਨੇ ਦੋਨਾਂ ਦਾ ਸੁਭਾਅ ਅਲੱਗ ਅਲੱਗ ਹੈਨਾ ।
ਦਿਲ ਤਾਂ ਕਰਦਾ ਇੱਕ -ਇੱਕ ਸ਼ੌਕ ਰੱਖਦਾ ਕਿ ਮੈਂ ਯੂਟੀ ਜ਼ਿਆਦਾ ਸ਼ੌਕ ਰੱਖਦਾ ਇੱਕ ਬੱਚਾ ਪੜ੍ਹਨ ਚ ਸ਼ੌਕ ਰੱਖਦਾ ਹੁਣ ਅਸੀਂ ਕਨਫਿਊਜ ਹੋ। ਐਕਟੀਵਿਟੀ ਆਪਣੀ ਜਗਾ ਹੈ ਪਰ ਇਹ ਆਪਣੀ ਜਗਾ ਤੁਹਾਨੂੰ ਵੀ ਪਤਾ ਹੈ। ਆਪਣੀ
ਹਾਂਜੀ ਹਾਂਜੀ ਪੜਨਾ ਲਿਖਣਾ ਤਾਂ ਬਹੁਤ ਜ਼ਰੂਰੀ ਹੈ। ਆਪਾਂ ਸਮਾਜ ਵਿੱਚ ਰਹਿੰਦੇ ਹਾਂ ਸਮਾਜ ਵਿਚਰਦਿਆਂ ਲੋਕਾਂ ਨਾਲ ਚੰਗੇ ਲੋਕਾਂ ਨਾਲ ਪੜ੍ਹਾਈ ਜਿਨਾਂ ਨੇ ਕੀਤੀ ਆਪਾਂ ਉਹਨਾਂ ਨਾਲ ਬਵਾਂਗੇ ਉਹਨਾਂ ਦਾ ਬਹਿਣਾ ਉੱਠਣਾ ਹੋਰ ਹੈ। ਜੀ ਜਿਹੜੇ ਲੋਕ ਨਹੀਂ ਪੜ੍ਹੇ ਲਿਖੇ ਉਹ ਪੁਰਾਣੇ ਰੀਤੀ ਰਿਵਾਜਾਂ ਨਾਲ ਇੱਕ ਗੱਲ ਕਰਨਗੇ ਉਹਨਾਂ ਦੀਆਂ ਗੱਲਾਂ ਵੀ ਉਸੇ ਹਿਸਾਬ ਨਾਲ ਹੋਣਗੀਆਂ ਪੜ੍ਹੇ ਲਿਖੇ ਬੰਦੇ ਦੀਆਂ ਗੱਲਾਂ ਸਮਝਦਾਰੀ ਵਾਲੀਆਂ ਹੁੰਦੀਆਂ ਨੇ
ਬਿਲਕੁਲ ਸਹੀ ਗੱਲ ਕਈ ਦੇਖੋ ਹੁਣ ਕਲਕ ਕੇ ਲੋਕੀ ਫੋਰਨ ਕੰਟਰੀ ਚਲੇ ਜਾਂਦੇ ਹੈ ਕਿਉਂ ਜਾਂਦੇ ਆ। ਜੇ ਪੜ੍ਹੇ ਲਿਖੇ ਹੋਵਾਂਗੇ ਹਾਂਜੀ ਵਿਦੇਸ਼ਾਂ ਤਾਂਹੀ ਜਾਂਦੇ ਨੇ ਨਾ ਕਿ ਉਹ ਉਹ ਪੜ੍ਹੇ ਲਿਖੇ ਹੈ ਤਾਂ ਹੀ ਉਹ ਕੁਛ ਤੱਕ ਕੁੱਛ ਸੈਟਲ ਹੋਣਗੇ ਐਵੇਂ ਤਾਂ ਕੋਈ ਅਨਪੜ ਲੱਗ ਜਾਏਗਾ ਉਹਦਾ ਕੀ ਹਾਲਾਤ ਹੋਣਗੇ ਉੱਥੇ ਉਹ ਤਾਂ ਕਹਿੰਦੇ ਆ ਨਾ ਪੜਿਆ ਲਿਖਿਆ ਹਾਂ, ਬ ਕੋਈ ਫਾਇਦਾ ਨੀ, ਉਪੜ ਉ ਕਹਿੰਦੇ ਏ ਨਾ ਓਨਦਾ, ਉਹਦਾ ਓਦਾ ਇਸ ਚੀਜ਼ ਦਾ ਅੱਜ ਕੱਲ ਦੇ ਬੱਚੇ ਮੰਨ ਦੋਗੇ, ਟੋਟਲੀ ਲੋ ਮੈਂ ਬੱਚਿਆਂ ਨੂੰ ਦੇਖਿਆ ਵਿਦੇਸ਼ ਜਾਣ ਲਈ ਬੈਠੇ, ਸਭ ਤਿਆਰ ਹੈ ਅਸੀਂ ਜਾਣਾ। ਕਿਉਂਕਿ, ਪੈਸਾ ਕਮਾ ਰਹੇ ਹੈ ਲੋਕ।
ਹਮ -ਹਮ, ਹਮ ਜੀ ਪੜਾਈ ਨਾਲ ਪੈਸਾ ਕਮਾ ਲਾਂਗੇ, ਆਪਦਾ ਜੀਵਨ ਸੁਖਾਲਾ ਕਰ ਲਾਂਗੇ। ਲੋਕਾਂ ਦੇ ਵਿੱਚ ਆਪਦੀਆਂ ਗੱਲਾਂ ਰੱਖ ਸਕਾਂਗੇ, ਉਹਨਾਂ ਦੀਆਂ ਗੱਲਾਂ ਨੂੰ ਸਮਝ ਸਕਾਂਗੇ।
ਸਹੀ ਗੱਲ ਕਹੀ, ਕਮਾਈਆਂ ਇੱਥੇ ਵੀ ਹੈ।
ਹਾਂਜੀ।
ਉਹ ਤੁਹਾਡੀ ਸੋਚ, ਤੇ ਤੁਹਾਡੀ ਸਮਝ ਤੁਹਾਨੂੰ ਦਸ ਸਕਦੀ ਹੈ, ਤੁਹਾਡਾ ਸਹੀ ਰਾਹ ਕੀ ਹੈ? ਕਿਉਂਕਿ ਸਿੱਖਿਆ, ਇਹੋ ਜਿਹੀ ਚੀਜ਼ ਹੈ, ਤੁਹਾਨੂੰ ਸਮਝਾਉਂਦੀ ਹੈ। ਕਿ ਤੁਹਾਡੇ ਲਈ, ਕੀ ਚੀਜ਼ ਚੰਗੀ ਐ। ਆਪਾਂ -ਆਪਾਂ, ਆਪਾਂ ਨੂੰ ਪਤਾ ਹੈ ਕਿ ਆਪਣਾ ਸਹੀ ਰਾਹ ਕਿਹੜਾ ਸਟੈਪ, ਉਸੇ ਰਾਹ ਤੋਂ ਜਾਵਾਂਗੇ। ਉਹਨੂੰ ਹੀ ਅਪਣਾਵਾਂਗੇ, ਵੀ, ਅਸੀਂ ਉਹੀ ਰਸਤੇ, ਉਹੀ ਕੰਮ ਕਰਨਾ
ਬਿਲਕੁਲ ਜੀ, ਬਿਲਕੁਲ
ਪੜਿਆ ਕਰੋ । ਤੇ ਉਸ ਤੋਂ ਬਾਅਦ ਨਾ, ਉਹਦੇ ਬਹੁਤ ਜਗ੍ਹਾ ਦੇ ਮਤਲਬ ਕਿ, ਕਿਨਾਰ ਕਹਿੰਦੇ ਕਿਨਾਰੇ ਖੁੱਲ ਜਾਂਦੇ ਹੈ। ਕਿ ਉਹ ਕਦੀ ਕੁਛ -ਕੁਛ, ਵੀ ਕਰ ਸਕਦਾ ਸਿੱਖਿਆ ਦੇ ਨਾਲ- ਨਾਲ ਹੋਰ ਚੀਜ਼ਾਂ ਵੀ ਪ੍ਰਾਪਤ ਕਰ ਸਕਦਾ।
ਬਿਲਕੁਲ ਜੀ, ਪੜ੍ਹਿਆ ਲਿਖਿਆ ਬੰਦਾ ਭੁੱਖਾ ਨਹੀਂ ਮਰਦਾ ਪਹਿਲੀ ਗੱਲ ਤਾਂ ਉਹਨੂੰ ਸੌ ਰਾਹ ਵਿਖ ਜਾਂਦੇ ਕਿ ਆਹ ਕੰਮ ਨੀ, ਮੇਰੇ ਸੂਤ ਤੇ ਮੈਂ ਦੂਜਾ ਕੰਮ ਕਰ ਲਵਾਂ, ਫੇਰ ਦੇਖੋ ਪੜਿਆ ਲਿਖ ਬੰਦਾ, ਆਪਦੇ ਪਰਿਵਾਰ ਦੇ ਵਿੱਚ ਇੱਕ ਅਲੱਗ ਪਹਿਚਾਣ ਰੱਖਦਾ। ਅੱਗੋਂ ਆਪ ਦੇ ਬੱਚਿਆਂ ਨੂੰ ਵੀ, ਪੜ੍ਹਾਉਣ ਦੀ ਕੋਸ਼ਿਸ਼ ਕਰਦਾ। ਪੜ੍ਹੇ ਲਿਖੇ ਬੱਚੇ ਹੈ, ਲੋਕਾਂ ਦੇ ਬੱਚੇ ਵੀ ਸਾਫ ਸੁਥਰੇ ਤੇ ਅਲੱਗ ਸਮਾਜ ਨੂੰ, ਦਰਸ਼ਾ ਕਰਦੇ ਨੇ ਕਿ ਉਹ ਕਿਵੇਂ ਸਮਾਜ ਤੋਂ ਚੇਨੇ ਦੇਖੋ ਜੀ ਅਨਪੜ੍ਹ ਬੰਦਾ ਹੈ, ਜਿਹੜਾ ਉਹ ਤਾਂ ਗੱਲਾਂ ਵੀ ਉਸ ਤਰੀਕੇ ਦੀਆਂ ਕਰੂਗਾ ਤਾਂ ਪੜ੍ਹਿਆ ਲਿਖਿਆ ਬੰਦਾ, ਉਹ ਪੜ੍ਹੀਆਂ ਲਿਖੀਆਂ ਗੱਲਾਂ ਕਰੂਗਾ।
ਸਹੀ ਗੱਲ ਬਿਲਕੁਲ ਹੁਣ ਸਾਡੇ ਘਰੇ। ਅਹ ਕੰਮ ਵਾਲੀ ਆਉਂਦੀ ਹੈ, ਜੋ ਘਰ ਦਾ ਕੰਮ ਕਰਕੇ ਜਾਂਦੀ ਹੈ । ਉਹਨਾਂ ਉਹ ਵਿਚਾਰੀ ਉਹਦੀ ਪਹਿਲਾ ਬੇਟੀ ਹੈ ਇੱਕ, ਇੱਕ ਉਹ ਮਤਲਬ ਇੱਕ ਬੱਚ ਬੱਚਾ ਹੋਣ ਵਾਲਾ ਹੁੰਦਾ, ਠੀਕ ਹੈ ਮੈਂ ਉਹਨੂੰ ਇਹੀ ਕਹਿੰਦੀ ਹਾਂ ਕਿ ਤੂੰ ਬੱਚਾ ਬੱਚੀ ਦੀ ਜ਼ਿੰਦਗੀ ਨਾ ਖਰਾਬ ਕਰ, ਉਹ ਬੱਚੀ ਨੂੰ ਨਾਲ ਲੈ ਕੇ ਫਿਰਦੀ ਰਹਿੰਦੀ। ਯਮ ਨਾ ਸਕੂਲ ਚ ਪਾਇਆ, ਬੱਚਾ ਏਡਾ ਵੱਡਾ ਮੈਂ ਕਿਹਾ ਦੇਖੋ ਫਿਰ ਇਨੇ ਵਿਚਾਰੀ ਨੇ ਵੀ ਉਹੀ ਬੰਨੇ। ਜੋ ਤੁੰ ਕਰ ਰਹੀ ਹੈ ਅੱਜ, ਪਰ ਉਹ ਸਮਝਦੀਆਂ ਨੀ ਹੈ, ਉਹਨਾਂ ਨੂੰ ਪਤਾ ਨੀ ਕੀ ਕਿਸ ਚੀਜ਼ ਦਾ ਲਾਲਚ ਆ ਜਾਂਦਾ, ਕਿ ਮੇ ਤੁਹਾਨੂੰ ਇੱਥੇ ਹੀ ਕਮਾਈ ਹੈ। ਉਹਨਾਂ ਨੂੰ ਸਮਝ ਨੀ ਆਉਂਦੀ, ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ, ਕਿ ਕਿਸੇ ਗਰੀਬ ਦੀ ਸਹਾਇਤਾ ਕਰ ਸਕਾ, ਮੈਂ ਤੇਰੀ ਮਦਦ ਕਰਾਂਗੀ, ਮੈਂ ਇੰਨੀ ਵੀ ਕਹਿ ਦਿੰਦੀ ਹਾਂ। ਮੈਂ ਤੇਰੀ ਹਰ ਪਾਸੋਂ ਮਦਦ ਕਰਾਂਗਾ, ਤੂੰ ਬੱਚੇ ਨੂੰ ਪੜ੍ਹਾ, ਕੁਛ ਬਣ ਜਾਏਗਾ ਤੇਰੇ ਤੇਰੀ ਜ਼ਿੰਦਗੀ, ਆਉਣ ਵਾਲੇ ਟਾਈਮ ਤੂੰ ਵੀ ਸੂ ਤੇਰੀ ਸਵ ਉਹ ਕਹਿੰਦੇ, ਸੌਖੀ ਹੋ ਜਾਏਗੀ।
ਸਮੇਂ ਚ ਕਹਿੰਦੇ ਸੀ, ਕਿ ਕੁੜੀਆਂ ਨੂੰ ਨਹੀਂ ਪੜ੍ਹਾਉਣਾ ਦੇਖੋ ਜੀ ਅੱਜ ਦਾ ਜਿਹੜਾ ਆਧੁਨਿਕ ਸਮਾਂ ਸਮਾਂ- ਉਹਦੇ ਵਿੱਚ ਆਪਾਂ ਸਾਰੇ ਕਹਿੰਦੇ ਹਾਂ, ਕਿ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਦਾ ਪੜਾ ਹੋਣਾ ਤੇ ਹੋਣਹਾਰ, ਲਾਇਕ ਬਣਨਾ ਬਹੁਤ ਜਰੂਰੀ ਹੈ। ਹਾਂਜੀ, ਕਿਉਂਕਿ ਜੇ ਕੁੜੀਆਂ ਆਪਦੇ ਪੈਰਾਂ ਤੇ ਖੜਆਂ ਹੋ ਜਾਣਗੀਆਂ। ਤੇ ਕਿਸੇ ਗੱਲ ਦੀ ਕੋਈ ਦਿੱਕਤ ਹੀ ਨਹੀਂ, ਆਉਂਦੀ। ਦੀ, ਅੱਗੇ ਜਾ ਕੇ ਸ ਸੋਹਰੇ ਘਰ ਜਾ ਕੇ ਔਹ ਇੱਕ ਚੰਗਾ ਪਰਿਵਾਰ ਬਣਾਉਣਗੀਆਂ। ਜਦੋਂ ਪੜ੍ਹਿਆ ਲਿਖਿਆ ਪਰਿਵਾਰ ਬਣਾ ਲੈਣਗੀਆਂ, ਤੇ ਦੇਖੋ ਜੀ ਫੇਰ ਸਮਾਜ ਵੀ ਤਾਂ ਆਪੇ ਪੜ੍ਹਿਆ ਲਿਖਿਆ ਬਣ ਜੁਗਾ। ਜਦੋਂ ਧੀ ਧੀਆਂ ਪੜ੍ਹੀਆਂ ਲਿਖੀਆਂ, ਪੁੱਤਰ ਪੜ੍ਹੇ ਲਿਖੇ, ਅੱਗੋਂ ਉਹਨਾਂ ਦੇ ਬੱਚੇ ਪੜ੍ਹੇ ਲਿ ਕੀਤੇ ਫਿਰ ਸਮਾਜ ਵੀ ਪੜ੍ਹਿਆ ਲਿਖਿਆ। ਫੇਰ ਕਿੱਥੋਂ ਕੋਈ ਕੁਰੀਤੀਆਂ ਆਣਗੀਆਂ ਕਿ ਕਿੱਥੋਂ ਕਿਸੇ ਦੀ ਸੋਚ ਗੰਦੀ ਹੋਏਗੀ।
ਸਈ ਗੱਲ ਕੇ ਸਮਾਜ ਵੀ ਫੇਰ ਵੇਖਦਾ ਏ ਨਾ, ਤੁਹਾਨੂੰ ਪਤਾ ਏ, ਸਮਾਜ ਸਭ ਤੋਂ ਪਹਿਲਾਂ ਵੇਖਦਾ ਏ, ਜਦੋਂ ਕੋਈ ਪੇਪਰ ਦਾ ਰਿਜ਼ਲਟ ਆਂਦਾ ਏ, ਤੇ ਬੱਚੇ ਨੇ ਕਿੰਨੇ ਮਾਰਕਸ ਲਏ ਏ? ਆਪਣੇ ਰਿਸ਼ਤੇਦਾਰ, ਸਭ ਤੋਂ ਪਹਿਲਾਂ ਫੋਨ ਆਉਂਦੇ ਨੇ ਕਿ ਬਈ ਆ ਏਂਦਾ ਫ ਏਂਦਾ ਫਲਾਣੇ ਦਾ ਹੋ ਗਿਆ, ਏ ਏਦੇ ਦੇ ਫਲਾਣੇ ਦਾ ਆ ਗਿਆ। ਤੇ ਮਤਲਬ, ਔਂਦਾ ਮਤਲਬ ਕੀ ਇਹ ਈ, ਕਿ ਉਹ ਪੁੱਛਦੇ ਏ ਕਿ ਤੁਹਾਡਾ ਕਿੰਨਾ ਕੂ ਵਧੀਆ ਰਿਜ਼ਲਟ ਆਇਆ ਏ? ਜੇ ਅੱਛਾ ਆਇਆ ਹੁੰਦਾ ਏ, ਆਪਾਂ ਬੜੇ ਹੁਨਰ, ਆਪਾਂ ਬੜੇ ਸ਼ੌਕ ਨਾਲ ਕਹਿੰਣੇ ਆ, ਨਈ ਬਈ ਸਾਡੇ ਇੰਨੇ ਨੰਬਰ ਏ, ਕਿਉਂਕਿ ਆਪਣੇ ਅੰਦਰ ਇੱਕ ਖੁਸ਼ ਖੁਸ਼ੀ ਹੁੰਦੀ ਏ, ਪਰ ਜਦੋਂ ਅੱਛਾ ਨਈ ਆ, ਵਧੀਆ ਨਈ ਆਇਆ ਹੁੰਦਾ, ਤਾਂ ਫਿਰ ਕੀ ਹੁੰਦਾ ਤੋ ਤੁਸੀਂ, ਫਿਰ ਦਿਲ ਦੁਖਦਾ ਐ। ਕਿੰਨਾ-ਕਿੰਨਾ ਦਿਲ ਦੁਖਦਾ ਆ ਆਪਣਾ ਵੀ ਦੁਖਦਾ ਹੈ। ਬੱਚਿਆਂ ਦਾ ਵੀ ਦੁਖਦਾ ਹੈ, ਫੇਰ ਉਹ ਕਹਿਣ ਤੇ ਵੀ ਕਹਿੰਦਾ ਬੰਦਾ ਕਈ ਵਾਰ ਸੋਚਦਾ ਏ, ਕਹੀਏ ਕਿ ਨਾ ਕਹੀਏ ਉਹ ਕੁਛ
ਹਾਂਜੀ-ਹਾਂਜੀ।
ਚਾਰਾ ਚੁੱਕ ਹੋ ਜਾਂਦਾ ਏ, ਇਸੇ ਚੀਜ਼ ਨੂੰ
ਬਿਲਕੁਲ ਜੀ, ਅੱਜ ਕੱਲ ਬਦਲਾਅ ਦਾ ਦੌਰ ਏ, ਦੇਖੋ ਜੀ ਇੱਕ ਰਿਕਸ਼ੇ ਵਾਲਾ ਏ ਚਾਹੇ ਕੋਈ ਕਈ ਦੁਕਾਨਦਾਰ ਏ, ਔਂਦੀ ਆਸ, ਪਹਿਲੀ ਆਸ, ਪਹਿਲੀ ਉਮੀਦ ਏਹੀ ਕੀ ਏ, ਕਿ ਮੇਰਾ ਜੀ ਬੱਚਾ ਪੜ੍ਹ ਲਿਖ ਕੇ ਚੰਗੀ ਨੌਕਰੀ ਲੱਗ ਜਾਵੇ, ਕਿਉਂਕਿ ਉਹਨੇ ਜਿਹੜਾ ਕੰਮ ਆਪ ਕੀ ਕੀਤਾ ਏ, ਉਹ ਨਈ ਚਾਂਦਾ, ਕਿ ਮੇਰਾ ਬੱਚਾ ਵੀ ਔਹੀ ਕੰਮ ਕਰੇ। ਆਪਦੇ ਤੋਂ ਉੱਪਰ ਹੋ ਕੇ ਆਪ ਅਪਾਂ ਆਪ ਦੇ ਬੱਚਿਆਂ ਨੂੰ ਪੜ੍ਹਾਈਆਂ ਕਰਵਾਣੇ ਆ। ਉਹਨਾਂ ਦੀਆਂ ਚੀਜ਼ਾਂ ਪੂਰੀਆਂ ਕਰਦੇ ਮੈਂ ਤਾਂ ਇਹੀ ਗੱਲ ਕਹਣੀ ਆ, ਕਿ ਬੱਚੇ ਵੀ ਅੱਗਰੋਂ ਸਮਝਣ। ਅੱਗੋਂ ਸਮਝਣ ਕਿ ਪੜ੍ਹਾਈ ਦੀ ਜੇਹੜੀ ਕੀਮਤ ਏ, ਉਹ ਸਾਡੇ ਜੀਵਨ ਵਿੱਚ ਬਹੁਤ ਬੋਤ ਜਾਦਾ ਏ।
ਸਈ ਗੱਲ ਤੇ ਬਿਲਕੁਲ ਸਈ ਗੱਲ ਏ, ਕਿਉਕਿ ਸਿੱਖਿਆ ਸਭ ਸਫਲ ਦੀ ਸਫਲਤਾ ਦੀ, ਇੱਕ ਚੰਗੇ ਭਵਿੱਖ ਦੀ, ਪੂੰਜੀ ਐ। ਤੁਹਾਨੂੰ ਥਾਂ-ਥਾਂ ਤੇ ਜਾ ਕੇ, ਭਟਕਣਾ ਨੀ ਪਏਗਾ, ਜੇ ਤੁਹਾਡੇ ਕੋਲ ਅ ਅੱਛੀ ਸਿੱਖਿਆ ਹੋਵੇ, ਮੈਨੂੰ ਤਾਂ ਤਾਨੂੰ-ਤਾਨੂੰ ਬਿਲ ਬਿਨਾਂ ਬੈਠੇ, ਤਾਨੂੰ ਨੌਕਰੀਆਂ ਮਿਲ ਜਾਣਗੀਆਂ। ਕਹਿੰਦੇ ਕਿ ਤਾਨੂੰ ਇੰਨੀ ਧੱਕੇ ਵੀ ਖਾਣੇ ਨੀ ਪੈਣਗੇ, ਤਾਨੂੰ ਪਤਾ ਏ ਕਿ ਤੁਹਾਡੇ ਏਨੇ ਪਰਸੈਂਟੇਜ ਆਈ ਏ। ਤੁਸੀਂ ਏਨੇ ਤੇ ਅੱਛੇ-ਅੱਛੇ ਇੰਟਰਵਿਊ ਪਾਸ ਕਰਨੇ ਏ। ਬਸ, ਤੁਹਾਡੇ ਰਾਸਤੇ ਆਪੇ ਖੁੱਲਦੇ ਜਾ ਰਹੇ ਹੈ।
ਬਿਲਕੁਲ ਸਹੀ ਗੱਲ ਏ ਜੀ, ਅੱਜ ਕੱਲ ਸਕੂਲਾਂ ਦੇ ਵਿੱਚ ਅਧਿਆਪਕ ਸਾਹਿਬਾਨ ਵੀ ਬੱਚਿਆਂ ਨੂੰ ਇਹੀ ਸਿਖਾਉਂਦੇ ਏ, ਕਿ ਲਾ ਮਤਲਬ ਹਰ ਇੱਕ ਚੀਜ਼ ਆਪਦੀ ਜਗ੍ਹਾ ਏ, ਖੇਡਣਾ ਕੁਦਣਾ ਪਰ ਜੇਹੜਾ ਪੜ੍ਹਾਈ ਨੂੰ ਸਮਾਂ ਦੇਣਾ ਏ, ਉਹ ਬਹੁਤ ਜ਼ਰੂਰੀ ਐ। ਕਿਉਂਕਿ ਏਨਾ ਬਿਨਾਂ ਤਾਂ ਮਨੁੱਖ ਖ ਵਿਅਰਥ ਹੈ। ਮਨੁੱਖ ਵਿਅਰਥ, ਜੀਵਨ ਹੀ ਵਿਅਰਥ ਹੈ।
ਸਈ ਗੱਲ ਹੈ। ਚਲੋ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਮੈਨੂੰ ਜਿਦੋਂ ਮੈਨੂੰ ਫੋਨ ਆ ਰਿਹਾ ਹੁਣ। ਤੇ ਮੈਂ ਫਿਰ ਤੁਹਾਡੇ ਨਾਲ ਫਿਰ ਗੱਲ ਕਰਾਂਗੀ।
ਹਾਂਜੀ-ਹਾਂਜੀ ਕੋਈ ਗੱਲ ਨੀ, ਹੋਰ? ਹਾਂਜੀ। ਆਪ ਠੀਕ ਏ ਜੀ। ਠੀਕ ਏ ਭੈਣ ਜੀ, ਹਾਂਜੀ ਓ, ਸਤਿ ਸ਼੍ਰੀ ਕਾਲ।